ਸੇਵਾ ਜ਼ੀ ਔਰ ਕੀ ਹਾਲ ਹੈ
ਵਧੀਆ ਤੁਸੀਂ ਸੁਣਾਓ ਠੀਕ ਹੋ
ਵਧੀਆ ਵਧੀਆ ਹੋਰ ਸਭ ਵਧੀਆ ਜੀ ਤੁਸੀ ਸੁਣਾਓ ਬਾਲ ਬੱਚੇ ਠੀਕ ਆ ਭਾਬੀ ਭਾਬੀ ਠੀਕ ਭਾਬੀ
ਸਾਡੇ ਬੱਚੇ ਠੀਕ ਨੇ
ਵਧੀਆ ਭਾਜੀ ਚੜ੍ਹਦੀ ਕਲਾ
ਹੋਰ ਕੀ ਕਰਦੇ ਨੇ ਬੱਚੇ
ਬੱਚੇ ਬੱਸ ਕਾਲੇਜ 'ਚ ਨੇ ਲਾਸਟ ਈਅਰ ਹਾਂਜੀ ਹਾਂਜੀ ਇੱਕ ਨੂੰ ਤਾਂ ਜੋਬ ਲੱਗ ਦੀ ਹੈ ਹਾਂਜੀ
ਬੇਟੀ ਕੀ ਕਰਦੀ ਐ ਤੁਹਾਡੀ?
ਬੇਟੇ ਨੂੰ ਜੋਬ ਲੱਗ ਗਈ ਦੀ ਹੈ ਤੇ ਮੁੰਡਾ ਜਿਹੜਾ ਉਹ ਖੋਲਜ ਇੱਥੇ ਲਾਸਟ, ਵਧੀਆ ਤੁਹਾਡੇ ਨੂੰ ਵੀ ਲੱਗ ਹੀ ਦੇਨਾ, ਇੱਕ ਮੁੰਡੇ ਨੂੰ ਜੋ,
ਹਾਂਜੀ ਭਾਜੀ ਦਿੱਲੀ ਚ ਲੱਗੀ ਦਿੱਲੀ ਡਾਕਟਰ ਲੱਗੀਆ ਸੀ ਅਮਰਨਾਥ, ਗਵਰਮੈਂਟ ਡਾਕਟਰ ਸਿਵਲ ਚ ਹਾਂਜੀ ਦੂਸਰਾ ਮੁੰਡਾ ਆਪਣਾ ਉਹ ਕਰਦਾ ਪਿਆ। ਹਾਂ ਆਪਣਾ ਯੂ ਪੀ ਐਸ ਸੀ ਦੀ ਪੜ੍ਹਾਈ,
ਅੱਛਾ-ਅੱਛਾ-ਅੱਛਾ ਚਲੋ ਵਧੀਆ,
ਹਾਂਜੀ-ਹਾਂਜੀ-ਹਾਂਜੀ ਬਿਲਕੁਲ-ਬਿਲਕੁਲ, ਹੋਰ ਸੁਣਾਓ ਕੰਮ ਕਾਰ ਠੀਕ ਚੱਲਦਾ ਵਾ?
ਇੱਕਠਸ
ਵਧੀਆ ਵਧੀਆ ਚ ਚੱਲ,
ਹੋਰ ਸਿਹਤ ਵਗੈਰਾ ਠੀਕ ਹੈ ਸਭ ਘਰਦਿਆਂ ਦੀ,
ਸਭ ਵਧੀਆ ਸਭ ਵਧ ਮੈਂ ਸੁਣਿਆ ਸੀ ਪਿੱਛੇ ਤੁਸੀਂ ਆਪਣਾ ਓਰੇਸ਼ਨ ਕਰਵਾਇਆ ਥਦੀ ਦਾ
ਹਾਂਜੀ-ਹਾਂਜੀ ਉਹ ਗਲੇ ਚ ਕੁਛ ਹੋ ਗਿਆ ਸੀ ਇਨਫੈਕਸ਼ਨ ਜੀ ਤਾਂ ਕਰਾਣਾ ਪਿਆ ਸੀ ਹਾਂਜੀ-ਹਾਂਜੀ,
ਚਲੋ ਹੋ ਗਿਆ ਨਾ ਆਪਣਾ ਰਿਕਵਰੀ ਚੱਲਣਾ,
ਕਵਰ ਹੋ ਰਹੇ ਨੇ ਹਾਂਜੀ,
ਅੱਛੇ ਮਤਲਬ ਠੀਕ ਹੈ ਨਾ,
ਹਾਂਜੀ ਹਾਂ ਜੂਨ ਤਾਂ ਠੀਕ ਹੈ।
ਸੁਣੋ ਆ ਹੋਣਾ ਵਧੀਆ
ਹਾਂਜੀ-ਹਾਂਜੀ
ਹੋਰ ਸੁਣਾਓ?
ਹੋਰ ਬਸ ਵਧੀਆ ਜੀ,
ਹੋਰ ਆਪਣਾ ਕੀ ਕਹਿੰਦੇ ਨੇ ਮੈਂ ਸੁਣਿਆ ਪਿੱਛੇ ਆਪਣਾ ਤੁਸੀਂ ਉੱਥੇ ਵੀ ਗਏ ਸੀ ਜੰਮੂ ਕਸ਼ਮੀਰ,
ਹਾਂਜੀ ਉੱਥੇ ਗਏ ਤੁਸੀਂ ਘੁੰਮਣ ਹੋਇਆ ਲੱਦਾਖ ਸਾਈਡ,
ਚਲੋ ਲੇਹ ਲੱਦਾਖ ਗਏ ਸੀ, ਉਥੇ ਸ੍ਰੀਨਗਰ ਨਹੀਂ ਗਏ।
ਹਾਂਜੀ ਸ੍ਰੀਨਗਰ ਨਹੀਂ ਗਏ, ਹਲੇ ਲੇਹ ਲੱਦਾਖ ਵ ਗਏ ਸੀ ਹੋਰ ਟਾਈਮ ਘੱਟ ਸੀ ਨਾ ਅਸੀਂ, ਦੋ ਦਿਨ 'ਚ ਵਾਪਸੀ ਕਰਨੀ ਜੀ,
ਅੱਛਾ ਚਲੋ ਅਗਲੀ ਵਾਰ ਜਾਓਗੇ ਜਰੂਰ ਰੋਕਣਾ,
ਹਾਂਜੀ-ਹਾਂਜੀ-ਹਾਂਜੀ ਉਹ ਤੇ ਅਸੀਂ ਬਣਾਈ ਦਾ ਪਲੈਨ ਮੈਂ ਦੇਖਣਾ ਸ਼ਾਇਦ ਮੈਂ ਉਹ ਆਪਾਂ ਆਪਾਂ ਜਾਈਏ ਯਾਰ ਦੋਸਤ ਫੇਰ
ਹਾਂ ਹਾਂਜੀ ਬਿਲਕੁਲ-ਬਿਲਕੁਲ ਮੈਨੂੰ ਦੱਸ ਦੇ ਨਾ ਜਦੋਂ ਜਦੋਂ ਜਾਣਾ ਹੋ ਮੈਂ,
ਹਾਂਜੀ-ਹਾਂਜੀ-ਹਾਂਜੀ-ਹਾਂਜੀ ਸ਼ਾਇਦ ਜਾਈਏ ਇੱਕ ਦੋ ਮਹੀਨੇ ਬਾਅਦ ਜਾਈਏ
ਹਾਂਜੀ ਕੋਈ ਗੱਲ ਨੀ ਮੈਂ ਮੈਂ ਤਿਆਰ ਹਾ ਭਾਜੀ ਮੈਂ ਮੈਨੂੰ-ਮੈਨੂੰ ਫੋਨ ਕਰ ਦਿਓ ਨਾਲ ਹੀ,
ਹਾਂਜੀ-ਹਾਂਜੀ-ਹਾਂਜੀ ਜ਼ਰੂਰ-ਜ਼ਰੂਰ ਭਾਜੀ ਜ਼ਰੂਰ,
ਹੋਰ ਕਦੇ ਘਰ ਹੀ ਨੀ ਆਦੇ ਤੁਸੀਂ ਆ
ਕੋਈ ਨੀ ਭਾਜੀ ਬਸ ਟਾਈਮ ਹੀ ਨੀ ਮਿਲਦਾ ਕੀ ਕਰੀਏ।
ਕੋਈ ਨੀ ਬਾਜੀ ਟਮ ਤੇ ਟੈਮ ਕੱਟ ਕੇ ਆਓ ਹੁਣ ਤੁਸੀਂ ਮੈਂ ਬੁਲਾ ਰਿਹਾ।
ਚਲੋ ਕੋਈ ਨੀ ਤੁਸੀਂ ਕਿਹਾ ਆਵਾਂਗੇ ਜ਼ਰੂਰ,
ਹਾਂਜੀ ਜ਼ਰੂਰ ਆਣਾ ਤੁਸੀਂ,
ਹਾਂਜੀ-ਹਾਂਜੀ-ਹਾਂਜੀ-ਹਾਂਜੀ ਭਾਜੀ ਜ਼ਰ ਜ਼ਰੂਰ ਆਵਾਂਗੇ ਤੁਸੀਂ ਕਿਹਾ ਹੋ ਜ਼ਰੂਰ ਆਵਾਂਗੇ।
ਹਾਂਜੀ, ਹੋਰ ਹੋਰ ਸੁਣਾਓ ਵ ਬਸ ਵਧੀਆ -ਵਧੀਆ। ਮੈਂ ਕਹਿ ਰਿਹਾ ਸੀ ਆਪਣਾ ਸਵੇਰੇ ਉੱਠ ਕੇ ਬੜੇ ਫਾਇਦੇ ਹੈਗੇ ਭਾਜੀ। ਆਪਣਾ ਮੈਂ ਪਿਛਲੇ ਛੇ ਮਹੀਨੇ ਤੋਂ ਸਵੇਰੇ ਉੱਠਣਾ ਵਾ ਤੇ ਰੋਜ਼ ਸਵੇਰੇ ਆਪਣਾ-
ਸਾਡਾ ਤੇ ਭਾਜੀ ਹਾਂਜੀ- ਹਾਂਜੀ ਸਾਡਾ ਤਾਂ ਰੂਟੀਨ ਹੀ ਬਣ ਗਿਆ ਭਾਜੀ। ਸਾਡਾ ਤਾਂ ਰੂਟੀਨ ਹੀ ਬਣ ਗਿਆ ਸਵੇਰੇ- ਸਵੇਰੇ ਅੰਮ੍ਰਿਤ ਵੇਲੇ ਉੱਠਣਾ ਹੀ ਉੱਠਣਾ। ਸਾਡਾ ਇਹੀਓ ਰੂਟੀਨ ਬਣ ਗਿਆ।
ਹਾਂਜੀ- ਹਾਂਜੀ ਸਾਡਾ ਵੀ ਆਪਣਾ ਮੇਰੀ ਵਾਈਫ ਨਾਲ ਮੇਰਾ ਰੂਟੀਨ ਬਣ ਗਿਆ। ਤੇ ਆਪਣਾ ਸਵੇਰੇ ਉੱਠ ਕੇ ਆਪਣਾ ਜਿਹੜਾ ਮਤਲਬ ਰੱਬ ਦਾ ਨਾਮ ਜਪ ਲਿਆ ਤੇ ਉਸ ਤੋਂ ਬਾਅਦ ਆਪਣਾ ਸੈਰ ਤੇ ਗਏ, ਮੈਡੀਟੇਸ਼ਨ ਕੀਤੀ। ਯੋਗਾ ਕੀਤਾ ਤੇ ਜਿੰਮ ਕੀਤੀ ਤੇ ਘਰ ਆ ਕੇ।
ਸਹੀ ਗੱਲ ਹੈ ਭਾਜੀ। ਇਹੀਓ ਵਧੀਆ ਰੂਟੀਨ ਹੋਣਾ ਚਾਹੀਦਾ, ਕੰਮ- ਕਾਰ ਚ ਲੱਗੋ ਕੋਈ ਗੱਲ ਨਹੀਂ ਕੰਮ ਹਾਂਜੀ,
ਜਿੱਦਾਂ ਰੂਟੀਨ ਫੋਲੋ ਕੀਤਾ ਮੈਂ ਕਿਹਾ ਭਾਜੀ ਤਬੀਅਤ ਇੱਕ ਵਾਰ ਵੀ ਨੀ ਖਰਾਬ ਹੋਈ।
ਵਧੀਆ ਵਾ ਜ ਹਾਂਜੀ- ਹਾਂਜੀ ਵਧੀਆ ਵਾ ਜੀ ਵਧੀਆ।
ਤੇ ਉਤੋਂ ਡਾਇਟ ਵੀ ਹਾਂਜੀ ਡਾਇਟ ਵੀ ਉਤੋਂ ਵਾਈਫ ਨੇ ਸਹੀ ਕਰਤੀ। ਸਵੇਰੇ ਰੋਜ਼ ਆਪਣਾ ਇੱਕ ਆਪਣਾ ਦਹੀਂ ਖਾਣੀ। ਲੱਸੀ ਪੀਣੀ ਦੁੱਧ ਪੀਣਾ, ਸ਼ਾਮੀ ਸ਼ ਦੁਪਹਿਰੇ ਲੱਸੀ ਪੀਣੀ। ਤੇ ਉਹਦੇ ਵਿੱਚ ਹਰ ਵੈਜੀਟੇਬਲਸ ਖਾਣੀਆਂ, ਬਾਹਰ ਦਾ ਖਾਣੇ ਹੀ ਬੰਦ ਕਰਤਾ ਭਾਜੀ ਬਾਹਰ
ਹਾਂਜੀ- ਹਾਂਜੀ ਬਾਹਰ ਤਾਂ ਖਾਣਾ ਵੀ ਨਹੀਂ ਚਾਹੀਦਾ ਭਾਜੀ ਹੋ ਜੇ ਛੇ ਮਹੀਨਿਆਂ ਚ ਇੱਕ ਵਾਰੀ ਹੋ ਜਾਏ ਜਾਦਾ ਨਹੀਂ ਬਸ।
ਹਾਂਜੀ ਭਾਜੀ ਉਹ ਡੀਪ ਫਰਾਈ ਕਰਦੇ ਨਾ ਓਇਲ -ਓਇਲ ਖ਼ਰਾਬ
ਹਾਂਜੀ -ਹਾਂਜੀ ਸਹੀ ਗੱਲ ਹੈ ਭਾਜੀ।
ਅਸੀਂ ਆਪ ਬੰਦ ਕੀਤਾ ਦਾ ਤੁਹਾਨੂੰ ਪਤਾ ਨੀ ਕਿੱਡੇ ਮਹੀਨੇ ਹੋ ਗਏ ਨੇ ਖਾਧਾ ਹੀ ਨੀ ਬਾਹਰ ਦਾ। ਜੂਸ ਪੀ ਲੈਂਦਾ ਹੈ ਕਦੀ ਕਦੀ ਸ਼ੇਕ ਹੈ ਜੂਸ ਵਗੈਰਾ ਬਾਹਰ ਦਾ। ਬਾਹਰ ਬਣਾ ਲਿਆ ਵੈਸੇ -ਵੈਸੇ ਤਾਂ ਜ਼ਿਆਦਾ ਅਸੀਂ ਘਰ ਹੀ ਬਨਾਨੇ ਆਂ, ਜੂਸ ਹੋ ਗਿਆ ਸ਼ੇਕ ਹੋ ਗਿਆ। ਬਾਕੀ ਕਦੀ ਕਦੀ ਹੋਜੇ ਹਾਂਜੀ- ਹਾਂਜੀ।
ਐਵੇਂ ਐਵੇਂ ਘਰ ਵੀ ਤੇ ਘਰ ਜਿਵੇਂ ਕੋਈ ਚੀਜ਼ ਆਪਾਂ ਬਾਹਰ ਖਾਣ ਜਾਂਦੇ ਹਾਂ, ਉਹੀ ਆਪਾਂ ਘਰ ਬਣਾ ਲਏ ਨਾ ਵਧੀਆ ਬਣਦੀ ਹੈ।
ਹਾਂਜੀ -ਹਾਂਜੀ ਉਹ ਘੱਟ- ਘੱਟ ਪੈਸਿਆਂ ਚ ਵਧੀਆ
ਹਾਂਜੀ ਹੈਲਦੀ ਹੁੰਦੀ ਹੈ ਹੁਣ ਆਪਣਾ ਕੀ ਕਹਿੰਦੇ ਨੇ ਰੋਜ਼ ਆਪਣਾ ਮੇ ਮੇਰੀ ਵਾਈਫ ਸੈਲਡ ਬਣਾ ਦਿੰਦੀ ਹੈ ਵਧੀਆ ਜਾ।
ਹਾਂਜੀ- ਹਾਂਜੀ।
ਬਾਹਰ ਦਾ ਸਵਾਦ ਹੁੰਦਾ ਬਿਲਕੁਲ ਪਰ ਹੁੰਦਾ ਬਿਲਕੁਲ ਹਾਈਜੀਨ ਹੈਗਾ ਉਹ ਹੈਲਦੀ ਬਿਲਕੁਲ ਚੋਂ ਜਿੱਦੇ ਮੈਂ ਆਪਣੀ ਡਾਇਟ ਵਿ ਸਹੀ ਕੀਤੀ ਐ ਨਾ ਸ਼ੁਰੂ ਤਾਂ ਬਿਲਕੁਲ ਆਪਣਾ ਐਕਟਿਵ ਸਰੀਰ ਰਹਿੰਦਾ ਬਿਲਕੁਲ। ਐਵੇਂ ਬਿਲਕੁਲ ਐਕਟਿਵ ਮਾਈੰਡ ਵੀ ਮਤਲਬ ਨਾਲ ਹੀ ਜਿਵੇਂ ਜਦੋਂ ਉੱਠਣਾ ਬਿਲਕੁਲ ਐਕਟਿਵ ਹੋ ਜਾਂਦਾ
ਹਾਂਜੀ ਮੇਰਾ ਤਾਂ ਸ਼ੁਰੂ ਤੋਂ ਏ ਰੂਟੀਨ ਐ ਹਮੇ ਹਾਂਜੀ ਹਾਂਜੀ
ਅਸੀਂ ਰੂਟੀਨ ਹੋਣਾ ਚਾਹੀਦਾ ਸਾਰਿਆ ਦਾ ਪਹਿਲੇ ਜਿਵੇਂ ਸਰੀਰ ਹੋ ਦਰਦ ਵੀ ਆਉਂਦਾ ਸੀ। ਆਪਣਾ ਜੋਇੰਟ ਕਰੋ ਹੁੰਦੇ ਸੀ। ਹੁਣ ਉਹ ਵੀ ਹੁਣ ਮਤਲਬ ਬੰਦ।
ਹਾਂਜੀ ਹਾਂਜੀ ਹਾਂਜੀ ਹਾਂਜੀ ਵਧੀਆ ਹਾਲ
ਹੋਰ ਸੁਣਾਉ?
ਹੋਰ ਬਹੁਤ ਵਧੀਆ। ਤੁਸੀਂ ਨਹੀਂ ਗਏ ਤੇਰੇ ਘੁੰਮਣ?
ਇਥੇ ਆਪਣਾ ਕੀ ਕਹਿੰਦੇ ਨੇ ਮਕਲੋਟਗਾਂਜ
ਹਾਂਜੀ ।ਤੇਰੀ ਟੁੱਟੀ ਨਿਕਲੀ ਆ ਨਾ। ਮੇਰੀ ਇਕ ਮਿੰਟ ਇੱਕ ਮਿੰਟ ਇਹਨੂੰ
ਹੈਲੋ ਹੈਲੋ,
ਹੈਲੋ
ਹਾਂਜੀ ਆਈ ਅਵਾਜ ਭਾਜੀ
ਹਾਂਜੀ ਹਾਂਜੀ।
ਹਾਂਜੀ ਹੋਰ ਸੁਣਾਓ?
ਵਧੀਆ ਵਧੀਆ।
ਵਧੀਆ।
ਤੁਸੀਂ ਸੁਣਾਓ?
ਵਧੀਆ ਵਾ ਜੀ ਵਧੀਆ।
ਤੇ ਆਪਣਾ ਕੀ ਕਹਿੰਦੇ ਨੇ ਹੋਰ ਮਕਲੋਟਗੰਜ ਗਿਆ ਸੀ ਮੈਂ
ਅੱਛਾ।
ਤੇ ਉੱਥੇ ਘੁੰਮ ਕੇ ਆਏ ਆ ਪੜਾਂ ਚ ਵਧੀਆ।
ਅੱਛਾ ਅੱਛਾ ਚਲੋ ਵ
ਹਾਂ। ਮੈਂ ਕਰ ਸੀ ਪਾਣੀ ਦੇ ਇਟ
ਹਾਂਜੀ।
ਪਾਣੀ ਦਾ ਇਨਟੇਕ ਵੀ ਮੈਂ ਕਿਹਾ ਸਹੀ ਰੱਖਣਾ ਚਾਹੀਦਾ ਬੰਦਾ।
ਹਾਂਜੀ ਹਾਂਜੀ ਹਜੀ ਸਹੀ ਗੱਲ ਹੈ ਪਾਣੀ ਪਾਣੀ ਤੇ ਜਰੂਰੀ ਹੁੰਦਾ।
ਹਾਂਜੀ ਜਿੰਨਾ ਪਾਣੀ ਦਾ ਇੰਟੈਕ ਸਹੀ ਰਹੇਗਾ ਸਹੀ ਰਹੇ ਅੰਦਰ।
ਹਾਂਜੀ ਹਾਂਜੀ।
ਹਮ। ਹੋਰ ਸੁਣਾਓ?
ਹੋਰ ਬਸ ਵਧੀਆ ਜੀ ਤੁਸੀ ਸੁਣਾਓ ਠੀਕ?
ਵਧੀਆ ਵਧੀਆ ਸਭ ਵਧੀਆ।
ਹਾਂਜੀ ਹਾਂਜੀ ਉਹ ਮੈਂ ਸੁਣਿਆਦੇ ਪਿੱਛੇ ਜਿ ਗੱਡੀ ਲਿੱਤੀ ਨਵੀਂ।
ਹਾਂਜੀ ਬਣੇ ਫੋਰ ਚਨਰ ਲਤੇ ਸੀ ਪਿੱਛੇ।
ਅੱਛਾ ਅੱਛਾ ਚਲੋ ਵਧੀਆ ਛੱਡਦੀ ਕਲਾ ਚ।
ਹਾਂਜੀ ਉਹ ਬੱਚੇ ਨੇ ਲੈ ਤ ਸੀ ਨਾ ਬੱਚਾ ਆਪਣਾ ਕੀ ਕਹਿੰਦੇ ਸੀ ਇਹਦੀ ਜੋ ਸੀਏ ਦੀ ਜੋਬ ਚ ਲੱਗਾ ਤੇ ਇੱਕ ਆਪਣਾ ਤਾਏ ਦਾ ਮੁੰਡਾ ਨਾ ਜਿਹੜਾ ਉਹ ਸੀਏ ਦੀ ਜੋਬ ਚ ਲੱਗਾ ਬੱਚਾ ਆਪਣਾ। ਤੇ ਆਪਣਾ ਸਾਂਝੀ ਰਹਿੰਦੇ ਹਾਂ ਸਾਂਝੀ ਲਿੱਤੀ ਹੈ। ਤੇ ਉਓਥੋਂ ਜਿਹੜਾ ਮੇਰਾ ਬੱਚਾ ਡਾਕਟਰ ਹੈਗਾ ਉਹ ਉਹਨੇ ਵੀ ਥੋੜੇ ਪਾਏ ਪਾਏ ਨੇ ਵਿੱਚ।
ਅੱਛਾ ਅੱਛਾ ਵਧੀਆ ਵਧੀਆ। ਅਤੇ ਅ ਇੱਕੋ ਵਾਰ ਸਾਂਝੀ ਵੱਡੀ ਗੱਡੀ ਆ ਗਈ।
ਹਾਂਜੀ ਬਿਲਕੁਲ ਭਾਜੀ।
ਚਲੋ।
ਹੋਰ ਤੁਸੀਂ ਸੁਣਾਓ ਕੰਮ ਕਾਜ ਵਧੀਆ ਚੱਲਦਾ ਤੁਡਾ?
ਬੜਾ ਵਧੀਆ ਮੈਂ ਕਿਹਾ ਤੁਸੀਂ ਪਾਰਟੀ ਦਿੱਤੀ ਨੀ ਗੱਡੀ ਦੀ।
ਹਾਂਜੀ ਪਾਰਟੀ ਹੁਣ ਤੁਸੀਂ ਆਉਣਾ ਸੀ ਕਹਿੰਦੇ ਨੇ ਮੈਂ ਅੱਜ ਕੱਲ ਚ ਦੇਣਾ ਹਲੋ ਭਾਜੀ ਤੁਸੀਂ ਮੈਨੂੰ ਮੈਂਸਜ਼ ਕਰ ਦੇਣਾ ਜਦੋਂ ਫ੍ਰਰੀ ਹੋਗਿਆ ਉਦੋਂ ਹੀ ਚੱਲਾਂਗਾ।
ਹਾਂਜੀ- ਹਾਂਜੀ ਓਕੇ ਕੋਈ ਨਹੀਂ ਗਾ ਜੀ।
ਹਾਂਜੀ ਹੋਰ ਬਾਬੇ ਨਾਨਕ ਦੀ ਮਿਹਰ ਹੈ ਕੰਮ ਚ।
ਹੂੰ ਬਹੁਤ ਚੜ੍ਹਦੀ ਕਲਾ ਭਾਜੀ ਚੜਦੀ ਕਲਾ।
ਐਵੇ ਈ ਰਹਿਣੀ ਚਾਹੀਦੀ ਚੜਦੀ ਕਲਾ ਰਹਿਣੀ ਚਾਹੀਦੀ ਐ।
ਹਾਂਜੀ -ਹਾਂਜੀ।
ਹੋਰ ਆਪਣਾ ਬਣਾ ਕੇ ਕਹਿੰਦੇ ਨੇ, ਮੈਂ ਸੁਣਿਆ ਸੀ ਪਿੱਛੇ ਥੋੜ੍ਹੀ ਤਬੀਅਤ ਵੀ ਖ਼ਰਾਬ ਹੋ ਗਈ ਸੀ ਸਾਡੀ ਵਾਈਫ ਦੀ,
ਹਾਂਜੀ-ਹਾਂਜੀ ਹੁਣ ਠੀਕ ਨੇ ਬੁਖਾਰ ਜਿਹਾ ਆਗਾ ਹੁਨ ਠੀਕ ਨੇ ਹਾਂਜੀ-ਹਾਂਜੀ ਵਾਇਰਲ ਵਾਇਰਲ ਚੱਲ ਰਿਹਾ ਸੀ ਨਾ ਵਾਇਰਲ ਹੋ ਗਿਆ ਸੀ। ਠੀਕ ਨੇ ਫਿਰ ਮੇਰ
ਅੱਛਾ ਚਲੋ ਬਹੁਤ ਵਧੀਆ ਗੱਲ ਬਹੁਤ ਵਧੀਆ ਗੱਲ ਹੈ। ਹੋ ਜਾਂਦਾ ਮਤਲਬ ਥੋੜਾ ਬਹੁਤ ਦਵਾਈ ਕਿੱਥੋਂ ਲਾਈ ਸੀ ਤੁਸੀਂ ਭਾਜੀ,
ਦਵਾਈ ਕਾਹਦੀ ਵਾਈਫ ਦੀ
ਹਾਂਜੀ ਨੀ ਭਾਜੀ ਬੁਖਾਰ ਦੀ
ਬੁਖਾਰ ਦੀ ਤਾਂ ਇ ਬਾਹਰ ਕਲੀਨਿਕ ਦਾ ਲਈ ਸੀ ਜ਼ਿਆਦਾ ਕੁਛ ਨਹੀ ਸੀ ਬਾਏ
ਭਾਜੀ ਮੈਨੂੰ ਡਾਕਟਰ ਦੱਸਣਾ ਉਹ ਜਦੋਂ ਮੇਰੀ ਵਾਈਫ ਦੀ ਨਾ ਲੱ ਲੱਤ ਵੀ ਬੜੀ ਪੀੜ ਹੁੰਦੀ ਹੈ
ਅੱਛਾ ਉਹਦੇ ਤੁਸੀਂ ਫਿਰ ਮਾਲਿਸ਼ ਕਰਵਾ, ਉਹ ਪਲਵਾਨ ਨਾ ਇੱਕ ਉੱਥੇ
ਤੇ ਖੋਪ ਲ ਚਰ ਵ ਵੀ ਜਾਈਏ
ਨਹੀਂ-ਨਹੀਂ ਉਹ ਗੱਗੂ ਬਲਵਾਨ ਰਹਿੰਦਾ ਨਾ ਇੱਕ ਉੱਥੇ ਸਾਡੇ ਲਿਵਾਸੇ ਹਾਂਜੀ ਹਾਂਜੀ ਉਹ ਮਾਲਿਸ਼ ਬੜੀ ਵਧੀਆ ਕਰਦਾ ਉਹਦੇ ਕੋ ਮਾਲਿਸ਼ ਕਰਵਾ ਲਿਓ ਲੱਤ ਦੀ ਇੱਕ ਦਿਨ ਚ ਠੀਕ ਹੋ ਜਾਣੀ ਆ।
ਅੱਛਾ ਲੱਤ ਨਾਲੇ ਠੀਕ ਹੋਜਗੀ ਕਿ
ਹਾਂਜੀ-ਹਾਂਜੀ ਨਾਲ ਈ
ਉਹ ਵੈਸੇ ਉਹ ਪੇਨ ਅੰਦਰੋਂ ਹੀ ਹੈਗਾ ਹੱਡੀ ਚ ਪੇਨ ਹੈ ਉਹ ਆਪਣਾ ਮਾਲਿਸ਼ ਕਰਕੇ ਠੀਕ ਕਰ ਦਿੰਦੇ।
ਹਾਂਜੀ-ਹਾਂਜੀ ਹੋ ਜੇਗਾ ਕੁਛ ਵੀ ਕੜਾਲ ਵਗੈਰਾ ਹੋਇਆ ਉਹਨਾਂ ਨੇ ਸਟ੍ਰੈਚਿੰਗ ਕਰਾ ਦੇਣੀ ਹੈ
ਅੱਛਾ
ਹਾਂਜੀ-ਹਾਂਜੀ,
ਚਲੋ ਵਧੀਆ ਗੱਲ ਆ
ਹਾਂਜੀ,
ਹਰ ਸੁਣਾਓ?
ਹੋਰ ਬਸ ਵਧੀਆ ਜੀ, ਤੁਸੀ ਸੁਣਾਓ?
ਭਾਜੀ ਮੈਂ ਕਰਨਾ ਤੁਹਾਨੂੰ ਜਰਾ ਮੈਂ ਹੋ ਆਵਾ ਕੰਮ ਤੇ
ਇੱਕ ਮਿੰਟ ਭਾਜੀ ਰੁੱਖੋ ਦੱਸ ਸੈਕਿੰਡ ਮੈਂ ਕਿਹਾ ਕੋਈ ਗੱਲ ਕਰਨੀ ਸੀ। ਉਹ ਮੈਂ ਪੁੱਛਣਾ ਸੀ ਤੁਹਾਨੂੰ ਮੈਂ ਕਿਹਾ ਕੱਪੜੇ ਵਗੈਰਾ ਤੁਸੀਂ ਕਿੱਥੋਂ ਲੈਂਦੇ ਹੋ
ਆਪਾਂ ਕੱਪੜੇ ਪਾਜੀਏ ਉੱਥੇ ਕੰਧ ਲੈ ਲਦੇ ਆਾਂ
ਵਿਊ ਤਾਂ ਹੀ ਅੱਛਾ-ਅੱਛਾ-ਅੱਛਾ ਸਸਤੇ ਮਿਲ ਸਸਤੇ ਮਿਲ ਜਾਂਦੇ ਹੈ।
ਸਹੀ ਰੇਟ ਆ ਓਕੇ ਆ ਮਤਲਬ
ਅੱਛਾ-ਅੱਛਾ ਚਲੋ ਮੈ, ਜਾਣਾ ਹੀ ਸੀ ਤਾਂ ਹੀ ਪੁੱਛਦਾ ਚਲੋ ਠੀਕ ਹੈ ਕੋਈ ਨੀ ਓਕੇ ਓਕੇ